ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੈਸੇ ਹੋ ਤੁਸੀਂ?
ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ?
ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਬੈਠੇ ਸੀਗੇ ਗਰਮੀ ਇੰਨੀ ਹੋਈ ਪੀ ਏ ਤੇ ਹੁਣੇ ਬਸ ਸੁਣਾ ਸ਼ਾਮ ਦੀ ਚਾਹ ਬਣਾ ਕੇ ਬੈਠੇ ਸੀ ਤੇ ਸੋਚ ਹੀ ਰਹੇ ਸੀ। ਅਸੀਂ ਨਾ ਬਾਜ਼ਾਰ ਜਾਣਾ ਸੀ ਪਰ ਇੰਨੀ ਗਰਮੀ ਤੇ ਐਹ ਕਹਿ ਰਹੇ ਕਿ, ਤੂੰ ਔਨਲਾਈਨ ਹੀ ਮੰਗਾ ਲੈ ਵੀ ਇੰਨੀ ਗਰਮੀ ਚ ਨੀ ਜਾ ਰਹੇ।
ਹਾਂ ਉਹ ਤਾਂ ਹੈ ਹੀ ਹੈ ਪਤਾ ਬਾਹਰ ਇੰਨੀ ਗਰਮੀ ਹੈ ਕਿੱਥੇ ਹੀ ਜਾਣਾ ਹੁੰਦਾ। ਅਸੀਂ ਵੀ ਸੋਚਦੇ ਹਾਂ ਕਿ ਚਲੋ ਔਨਲਾਈਨ ਹੀ ਮੰਗਾ ਲੈਂਨੇ ਆ ਫੇਰ। ਘਰ ਬੈਠੇ ਆ ਜਾਂਦੇ ਨਾਲ ਘੁੰਮਣਾ ਫਿਰਨਾ ਵੀ ਘੱਟ ਹੁੰਦਾ ਫੇਰ, ਤੇ ਇੰਨੀ ਗਰਮੀ ਚ ਪਹਿਲਾਂ ਤੇ ਮਾਰਕੀਟ ਜਾਓ, ਧੁੱਪ ਇਤਨੀ ਜ਼ਿਆਦਾ ਹੁੰਦੀ ਹੈ ਫੇਰ ਦੂਸਰੀ ਗੱਲ, ਫੇਰ ੳਫਰ ਵੀ ਨੀ ਮਿਲਦੇ ਨਾ, ਇਹੀ ਹੁੰਦਾ ਜੋ ਚਾਹੀਦਾ ਹੁੰਦਾ ਨਾ ਲੇਟਸਟ ਫੈਸ਼ਨ ਬੋਲੋ ਲੇਟੈਸਟ ਟ੍ਰੈਂਡ ਬੋਲੋ, ਉਹ ਕੱਪੜੇ ਨੀ ਮਿਲਦੇ।
ਉਹ ਤਾਂ ਹੈ ਨਾਲ ਪਤਾ ਕੀ। ਬੱਚੇ ਹੈਗੇ ਨਾਲ ਤੇ ਹੁਣ ਇਨਾਂ ਨੂੰ ਘਰ ਛੱਡ ਜਾਂਦੀ।
ਬਿਲਕੁੱਲ ਬਿਲਕੁੱਲ ਸਹੀ ਕਹਿ ਰਹੇ ਹੋ ਬੱਚਿਆਂ ਨਾਲ ਤੇ ਫੇਰ ਇਹ ਹੁੰਦਾ ਕਿ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ। ਇਕੱਲੇ ਤੇ ਉਹ ਰਹਿਣ ਤੋਂ ਰਹੇ ਉਹ ਫਿਰ ਮਾਰਕੀਟ ਜਾ ਕੇ ਕਿੰਤਨਾ ਪਰੇਸ਼ਾਨ ਕਰਦੇ ਨੇ ਉਹਦੇ ਮੰਮੀਆਂ ਜਾਂਣਦੀਆਂ ਨੇ।
ਬਸ ਹੁਣ ਐ ਇ ਦੇਖ ਹੀ ਰਹੇ ਸੀ। ਆਨਲਾਈਨ ਹੀ ਸਮਾਨ ਮੰਗਵਾਇਆ ਸੀ ਤੇ ਸਾਡੇ ਨਾ ਫੰਕਸ਼ਨ ਹੈਗਾ ਮਤਲਬ, ਤੇ ਉੱਥੇ ਵਾਸਤੇ ਸੂਟ ਵੀ ਚਾਹੀਦੇ ਸੀ। ਸੀਗੇ ਮੈਨੂੰ ਮੈਂ ਫਿਰ ਦੋ ਤਿੰਨ ਮੰਗਾਏ ਹੁਣ ਮੈਂ ਕਿਹਾ ਜਿਹੜਾ ਪਸੰਦ ਆਏਗਾ ਓਹ,
ਹਾਂ ਉਹ ਤਾਂ ਹੈਗੀ ਤੇ ਵੇ ਏਕ ਓਪਸ਼ਨ ਹੈ ਰਿਟਰਨ ਵੀ ਕਰ ਸਕਦੇ ਹੋ ਫੇਰ ਤੁਸੀਂ ਐਕਸਚੇਂਜ ਵੀ ਕਰ ਸਕਦੇ ਹੋ ਬਸ ਸਾਇਜ, ਘੱਟ ਵੱਧ ਹੈ। ਐਕਚੇਂਜ ਕਰ ਲਓ ਹਾਂਜੀ ਹਾਂਜੀ ਆ ਰਹੀ ਆਵਾਜ਼।